ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ?
ਵਧੀਆ ਵਧੀਆ, ਤੁਸੀਂ ਦੱਸੋ।
ਬਸ ਵਧੀਆ-ਵਧੀਆ ਅੱਜ ਦਾ ਆਪਣਾ ਟੋਪਿਕ ਹੈਗਾ ਰੋਜਾਨਾ ਜੀਵਨ ਦਾ।
ਹਾਂਜੀ, ਦੱਸੋ ਫਿਰ ਕੀ-ਕੀ ਕਰਦੇ ਹੋ ਤੁਸੀਂ? ਕੀ ਰੂਟੀਨ ਹੈ ਤੁਹਾਡੀ ਦਿਨ ਦੀ?
ਵੀ ਏ ਮੇਰੀ ਅ ਸਵੇਰ ਦੀ ਰੂਟੀਨ ਹੈਗੀ, ਮੈਂ ਸਵੇਰੇ ਤੜਕੇ ਉੱਠਦੀ। ਬਸ, ਪੰਜ-ਸਾਢੇ ਪੰਜ ਵਜੇ ਪਹਿਲੋ ਸੈਰ ਕਰਨੀ। ਅ, ਸੈਰ ਕਰਨ ਜਾਂਨੀ ਹਾਂ, ਹਾਂਜੀ। ਫੇਰ ਸੈਰ ਕਰਕੇ ਆਣ ਕੇ, ਨਹਾ-ਧੋ ਕੇ, ਗੁਰਦੁਆਰੇ ਜਾਂਨੀ ਆ।
ਹਾਂਜੀ
ਹਾਂਜੀ ਹਾਂਜੀ, ਫੇਰ ਗੁਰਦੁਆਰੇਓ ਆਣ ਕੇ ਆਪਣਾ ਚਾਹ-ਪਾਣੀ ਪੀਦੇ। ਟੀ ਵੀ ਤੇ ਪਾਠ ਲਾ ਕੇ ਬੈ ਜਈਦਾ।
ਅੱਛਾ ਜੀ।
ਹਾਂਜੀ ਹਾਂਜੀ, ਫੇਰ ਵੀ ਚੱਲ ਠੀਕ ਹੈ, ਫੇਰ ਆਪਣਾ ਕਿਚਨ ਚ ਚਾਹ-ਚੂ ਪੀ ਕੇ ਫਿਰ ਆਪਣਾ ਨਾਸ਼ਤਾ-ਨੁਸ਼ਤਾ ਤਿਆਰੀ ਕਰਨ ਲੱਗ ਪਈਦਾ ਵੀ ਬੱਚਿਆਂ ਨੇ ਆ ਜਾਣਾ, ਨਾਸ਼ਤੇ ਦੀ ਤਿਆਰੀ ਕਰੋ। ਦੁਪਹਿਰ ਦੀ ਸਬਜ਼ੀ ਦੀ ਤਿਆਰੀ ਕਰੋ, ਨਾਸ਼ਤੇ ਦੀ ਤਿਆਰੀ ਕਰੋ।
ਹ
ਹਾਂਜੀ ਹਾਂਜੀ, ਫੇਰ ਸਾਰੇ ਦਾ ਤਿਆਰੀ-ਤਿਓਰੀ ਕਰਕੇ ਨੀ ਨੂੰ ਵੀ ਆ ਜਾਂਦੇ, ਬੱਚੇ ਫੇਰ ਨਾਸ਼ਤਾ ਨੁਸ਼ਤਾ ਕਰਵਾਈ ਦਾ ਵਾ।
ਅੱਛਾ ਜੀ
ਹਾਂਜੀ, ਹਾਂਜੀ ਹਾਂਜੀ ਤੁਹਾਡਾ ਕੀ ਏ?
ਮੇਰੀ ਵੀ ਜੀ ਬਸ, ਕੁਝ ਇਹੀ ਹੈ- ਪਾਪਾ ਡਯੂਟੀ ਜਾਂਦੇ ਨੇ ਤੇ ਫੇਰ ਇਹ ਛੇ ਵਜੇ ਉੱਠਣਾ ਹੁੰਦਾ, ਛੇ ਵਜੇ ਉੱਠ ਕੇ ਆਪਦਾ ਨਾ-ਧੋ ਕੇ
ਹਾਂਜੀ, ਹਾਂਜੀ।
ਪਹਿਲਾਂ ਤਾਂ ਰਸੋਈ 'ਚ ਜਾਣਾ ਹੁੰਦਾ ਹੈ, ਉਹਨਾ ਵਾਸਤੇ ਨਾ ਟਿਫਨ ਤਿਆਰ ਕਰਨਾ। ਫੇਰ ਟਿਫਨ ਤਿਆਰ ਕਰਕੇ ਉਹਨਾਂ ਨੂੰ ਭੇਜਣਾ ਡਿਊਟੀ ਤੇ, ਫੇਰ ਚਾਹ ਚੂ ਧਰਨੀ। ਦੁੱਧ-ਦਧ ਗਰ ਜਿਹਨੂੰ ਦੁੱਧ ਚਾਹੀਦਾ ਹੈ, ਜਿਹਨੂੰ ਕੌਫੀ ਚਾਹੀਦੀ ਉਹਨਾਂ ਵਾਸਤੇ ਬਣਾ ਕੇ, ਸਾਰੇ ਫੈਮਿਲੀ ਮੈਂਬਰਾਂ ਨੂੰ ਉਠਾਉਣਾ, ਉਹਨਾਂ ਨੂੰ ਕਹਿਣਾ ਵੀ, ਚਲੋ ਭਾਈ, ਤਿਆਰ ਹੋ ਜਾਓ। ਫਿਰ ਉਹਨਾਂ ਨੇ ਦੁੱਧ ਪੀਣੀ, ਰੋਟੀ-ਪਾਣੀ ਵੀ ਖਾਣਾ, ਫੇਰ ਘਰ ਦਾ ਕੰਮ ਕੰਮ ਕਰਨਾ ਕੱਪੜੇ ਪਾਣੀ-ਪੂਣੀ ਭਰਨਾ। ਫਿਰ ਇਨਾ ਦੁਪਹਿਰ ਨੂੰ ਹੋ ਜਾਂਦਾ ਘਰ ਦਾ ਕੰਮ, ਉਹ ਤੋਂ ਬਾਅਦ ਸ਼ਾਮ ਦਾ ਝਾੜੂ-ਪੋਚਾ ਫੇਰ, ਫੇਰ ਤੋਂ ਝਾੜੂ-ਪੋਚਾ ਲੱਗਦਾ ਫੇਰ ਸ਼ਾਮ ਦਾ ਕੰਮ ਹੋ ਜਾ ਜਾਂਦਾ। ਫੇਰ ਸ਼ਾਮ ਨੂੰ ਸਬਜ਼ੀ-ਰੋਟੀ ਬਣਾਉਣੀ, ਥੋੜ੍ਹੀ ਦੇਰ ਰੋਟੀ ਖਾ ਕੇ ਫੇਰ ਸੈਰ ਕਰਨ ਜਾਣਾ, ਫਿਰ ਰਹਿਰਾਸ ਸਾਹਿਬ ਦਾ ਪਾਠ ਕਰਨਾ।
ਅੱਛਾ ਜੀ, ਅੱਛਾ, ਅੱਛਾ
ਹਾਂਜੀ, ਬਸ ਇਹੀ ਚੱਲੀ ਜਾਂਦਾ ਰੂਟੀਨ, ਜਦੋਂ ਕੋਲੇਜ ਪੜ੍ਹਦੀ ਹੁੰਦੀ ਸੀ ਮੈਂ ਹੁਣਏ ਜਸਟ ਕੋਲਜ ਖ਼ਤਮ ਹੋਇਆ, ਉਹ ਤਾਂ ਫੇਰ ਬੱਸ ਚੱਕ ਕੇ ਬੁਥੀ ਸਵੇਰੇ ਨਹਾ ਨੂੰਹ ਕੇ ਕੋਲੇਜ ਹੀ ਜਾਣਾ ਹੁੰਦਾ ਸੀ, ਉੱਥੇ ਜਾ ਕੇ ਕੰਟੀਨ 'ਚ ਖਾਂਦੇ ਸੀ ਅਸੀਂ ਜਾ ਕੇ। ਅਤੇ ਉ ਹਾਂਜੀ।
ਏਦਾਂ ਹੀ ਆ ਫੇਰ, ਸਾਰਾ ਇਹ ਹੁੰਦਾ ਨਾ ਵੀ, ਚਲੋ ਰੁਟੀਨ ਬਣੀ ਹੋਈ ਵਧੀਆ ਰਹਿੰਦੀ, ਹਰ ਗੱਲ ਦੀ ਰੂਟੀਨ ਹੋਣੀ ਚਾਹੀਦੀ ਹਰ ਕੰਮ ਦੀ, ਜਾਂ ਕੋਈ ਸ਼ੇ ਦੀ ਜ
ਹਾਂਜੀ, ਮੈਨੂੰ ਪਤਾ ਹਾਂ ਮੈਨੂੰ ਨਾ ਹੁਣ ਔਖਾ ਜਿਹਾ ਲੱਗਦਾ ਉੱਠਣਾ, ਪਤਾ ਤਾਂ ਕਿਉਂ ਕਿਉਂਕਿ ਸ਼ੁਰੂ ਤੋਂ ਹੁਣ ਨਹੀਂ ਉੱਠੇ ਇੰਨੀ ਜਲਦੀ ਤੇ ਹੁਣ ਭੈਣਾਂ ਦੇ ਭੈਣਾਂ ਦੇ ਵਿਆਹ ਹੋ ਗਏ ਨੇ ਹੁਣ ਜਿੰਮੇਵਾਰੀ ਆ ਗਈ ਹੈ ਸਿਰ ਤੇ ਹੁਣ ਕਰਨਾ ਪੈਂਦਾ ਉਹ ਪਹਿਲਾਂ ਸੀ ਨੌ ਦਸ ਵਜੇ ਅਰਾਮ ਨਾਲ ਉੱਠਦੇ ਸੀ। ਸੌ ਕੇ ਹੁਣ ਰੂਟੀਨ ਸਾਰੀ ਮਤਲਬ ਖਰਾਬ ਹੋ ਗਈ ਸੀ ਹੁਣ ਤੁਹਾਡੀ ਜਿਸ ਸੁਧਰ ਰਹੀ ਹੈ ਮੰਮੀ ਕਹਿੰਦੀ ਵੀ ਨਹੀਂ ਵੀ ਆਪਦੀ ਰੂਟੀਨ ਸਹੀ ਕਰੋ ਵੀ ਤਦੇ ਲਾਈਫ ਚ ਕੁਝ ਬਣੂਗਾ ਤੁਹਾਡੇ ਮੈਂ ਕਿਹਾ ਨਹੀਂ ਤੁਹਾਡੀ ਵੀ ਗੱਲ ਸਹੀ ਹੈ ਵੀ ਰੂਟੀਨ ਸਹੀ ਕਰਨੀ ਚਾਹੀਦੀ ਹੈ ਚਲੋ ਕੰਮ ਤੁਸੀਂ ਕਰੋ ਨਾ ਕਰੋ ਰੂਟੀਨ ਤਾਂ ਆਪਦੀ ਸਹੀ ਰੱਖੋ।
ਹਾਂਜੀ ਹਾਂਜੀ ਨਾਲੇ ਫੇਰ ਜੇ ਆ ਦਤ ਪੈ ਜੇ ਬੰਦੇ ਲੇਟ ਉੱਠਣ ਦੀ ਫੇਰ ਉਹ ਆਦਤ ਉੱਥੇ ਬਣੀ ਰਹਿ ਜਾਂਦੀ। ਦੀ ਹੈਗੀ
ਹਾਂਜੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਮੈਂ ਨਾ ਮਤਲਬ ਕੋਲੇਜ ਵੱਲੋਂ ਗਈ ਸੀ ਟਰੈਕਿੰਗ ਤੇ ਪਹਾੜਾਂ ਤੇ ਉੱਥੇ ਉੱਥੇ ਮਤਲਬ ਐਵੇਂ ਸੀ ਚਾਰ ਵਜੇ ਉੱਠਣਾ ਪੈਂਦਾ ਸੀਗਾ ਹੁਣ ਸਾਨੂੰ ਤਾਂ ਮੌਤ ਪੈਂਦੀ ਅਸੀ ਇੱਥੇ ਕਿੱਥੇ ਅਸੀ ਦਸ ਵਜੇ ਉੱਠਦੇ ਹਾਂ ਕਿੱਥੇ ਉੱਥੇ ਚਾਰ ਵਜੇ ਉਠ ਸਾਡੇ ਲਈ ਤਾਂ ਬਹੁਤ ਔਖਾ। ਚਾਰ ਵਜੇ ਉੱਠ ਕੇ ਉੱਥੇ ਪਾਣੀ ਦੀ ਬਹੁਤ ਦਿੱਕਤ ਹੁੰਦੀ ਸੀ ਉਹਨਾਂ ਨੇ ਕਿਹਾ ਸੀ ਵੀ ਆਪਦਾ ਤੁਸੀਂ ਸਾਂਭਣਾ ਵੀ ਕਿਨੇ ਪਹਿਲਾਂ ਨਹਾਉਣਾ ਕਿਹਨੇ ਬਾਅਦ ਚ ਫਟਾਫਟ ਅਸੀਂ ਬਾਲ ਟੀਆ ਲੈ ਕੇ ਇੱਥੇ ਵਾਸ਼ਰੂਮ ਚ ਲੱਗਣਾ ਇਹ ਨੇ ਟੂਟੀਆਂ ਭਰਨੀਆਂ ਅਸੀਂ ਨਹਾਉਣਾ ਫੇਰ ਚਾਰ ਤੋਂ ਪੰਜ ਪੰ ਛੇ ਵਜੇ ਤੱਕ ਸਾਰੀ ਮਤਲਬ ਸੱਠ ਕੁੜੀਆਂ ਸੀਗੀਆਂ ਉੱਥੇ ਸਾਰਿਆਂ ਦਾ ਨਹਾਉਣਾ ਧੋਣਾ ਦੋ ਤਿੰਨ ਘੰਟੇ ਚ ਹੁੰਦਾ ਸੀਗਾ ਫਰ ਉਹ ਤੋਂ ਬਾਅਦ ਵੀ ਵਿਸਲ ਵੱਜਦੀ ਹੁੰਦੀ ਸੀ ਸਾਡੀੇ ਫਿਰ ਸਾਨੂੰ ਉਹ ਨੇ ਐਕਸਰਸਾਈਜ਼ ਕਰਵਾਉਣੀ ਫਿਰ ਉਹਨਾਂ ਨੇ ਬ੍ਰੇਕਫਾਸਟ ਸਵੇਰੇ ਬ੍ਰੇਕਫਾਸਟ ਦੇਣਾ ਉਹਨਾਂ ਨੇ ਸਾਨੂੰ ਮਤਲਬ ਇੰਨੀ ਮਤਲਬ ਇੰਨਾ ਜ਼ਿਆਦਾ ਮਤਲਬ ਮੈਂ ਉੱਥੇ ਜਾ ਕੇ ਸਿੱਖੀ ਆਂ ਵੀ ਨਹੀਂ ਆਵਦਾ ਕੰਫਰਟ ਜ਼ੋਨ ਛੱਡ ਕੇ ਵੀ ਨਾ। ਬਹੁਤ ਕੁੱਝ ਜਿਹੜੇ ਸਾਡੀ ਰੋਜ਼ਾਨਾ ਦੀ ਰੂਟੀਨ ਹੁੰਦੀ ਹੈ ਵੀ ਨਹੀਂ। ਟੈਮ ਟੂ ਟੈਮ ਇਹ ਚੇਂਜ ਹੁੰਦੀ ਹੀ ਹੁੰਦੀ ਹੈ। ਉੱਥੇ ਜਾ ਕੇ ਮੈਨੂੰ ਇੰਨੀ ਦਿੱਕਤ ਆਈ ਇੰਨੀ ਦਿੱਕਤ ਆਈ ਰਾਤ ਨੂੰ ਕਿਥੇ ਮੈਂ ਬਾਰਾਂ ਇੱਕ ਵਜੇ ਸੋਹਣਾ ਹੁੰਦਾ ਸੀ ਉੱਥੇ ਉਹਨਾਂ ਨੇ ਬਾਰਾਂ ਇੱਕ ਵਜੇ ਤੇ ਸਾਨੂੰ ਛੱਡਣਾ ਛੱਡਣਾ ਹੁੰਦਾ ਸੀ। ਬਸ ਉਈ ਦਿਨ ਚ ਇੱਕ ਦੋ ਘੰਟੇ ਦੀ ਰਾਤ ਨੀਂਦ ਪੂਰੀ ਹੁੰਦੀ ਸੀ ਬਾੜਾ ਔਖਾ ਮੈਂ ਤਾਂ ਰੋਈ ਮੈਂ ਕਿਹਾ ਮੈਂ ਨੀ ਅੱਜ ਤੋਂ ਬਾਅਦ ਜਾਣਾ ਮੈਂ ਤਾਂ ਲਾਸਟ ਟਾਈਮ ਸੀ ਮੰਮੀ ਕਹਿੰਦੀ ਨਹੀਂ ਵੀ ਤਦੇ ਕੁੱਝ ਸਿੱਖੇਗੀ। ਵੀ ਕੁੱਝ ਨਹੀਂ ਹੁੰਦਾ ਕਹਿੰਦੀ ਤੁਹਾਡੇ ਚ ਆਲਸਪਣਾ ਬਹੁਤ ਹੈ।
ਹਾਂਜੀ-ਹਾਂਜੀ ਉਹ ਹਾਲਤ ਤਾਂ ਹੀ ਹੈ ਨਾ ਆਪਾਂ ਆਪਣੀ ਰੂਟੀਨ ਨਹੀਂ ਬਦਲਦੇ ਹੈਗੇ ਜਦੋਂ ਜੇ ਰੂਟੀਨ ਸੈੱਟ ਹੋ ਜਾਏ ਨਾ ਫੇਰ ਨੀ ਲੱਗਦਾ। ਫੇਰ ਜਿੰਨੇ ਵਜੇ ਤੁਸੀਂ ਉੱਠਣਾ ਓਨੇ ਵਜੇ ਬੰਦੇ ਦੀ ਜਾਗ ਖੁੱਲ ਜਾਂਦੀ ਆਪਣੇ ਆਪ ਜਾਗ ਖੁੱਲ ਜਾਂਦੀ ਆ।
ਤੇ ਮਤਲਬ ਜੇ ਤੁਸੀਂ ਮਤਲਬ ਹਫ਼ਤਾ ਕ ਔਖੀ ਹੁੰਦੀ ਆ ਬੰਦੇ ਨੂੰ ਫੇਰ ਤਾਂ ਆਪਣੇ ਆਪ ਸ ਅਤੇ ਸਾਡਾ ਜਿਹੜਾ ਸ ਅਸੀਂ ਸਰਾਣਾ ਲੈ ਕੇ ਪੈਂਦੇ ਨੀਚੇ ਉਹ ਵੀ ਉਹ ਵੀ ਬੋਲਦਾ ਵੀ ਉੱਠੇ ਜਾ ਭਾਈ ਤੇਰਾ ਟਾਈਮ ਹੋ ਗਿਆ ਹੁਣ
ਹਾਂ ਹਾਂਜੀ ਹਾਂਜੀ ਹਾਂਜੀ ਉਹੀ ਹੈ ਨਾ ਹੁਣ
ਬੰਦੇ ਦੀ ਸਾਰੀ ਰੋਟੀਨ ਖ਼ਰਾਬ ਹੁੰਦੀ ਆ ਨਾ।
ਪਹਿਲੇ ਦਿਨ ਤੋਂ ਹੀ ਬੱਚਿਆਂ ਕਰਕੇ ਰੂਟੀਨ ਬਦਲੀ ਹੋਈ ਬੱਚਿਆਂ ਨੇ ਸਵੇਰੇ-ਸਵੇਰੇ ਜਾਣਾ ਉਨ੍ਹਾਂ ਨੂੰ ਆਦਤ ਆ ਸਵੇਰੇ ਉੱਠ ਪੈਂਦੀ ਹਨ ਹਾਂ ਹੁਣ ਭਵੇ ਬੱਚੇ ਸਕੂਲ ਨਹੀਂ ਵੀ ਜਾਂਦੇ ਤਾਂ ਵੀ ਫੇਰ ਆਦਤ ਤਾਂ ਉਹੀ ਬਣੀ ਆ ਤੜਕੇ ਉੱਠਣ ਦੀ
ਉਹੀ ਮੇਰੀ ਸਿਸਟਰ ਵੀ ਹੁਣ ਇੱਥੇ ਮਤਲਬ ਜਿਵੇਂ ਘਰੇ ਆਏ ਹੋਏ ਸੀ, ਉੱਥੇ ਤਾਂ ਜਿਵੇਂ ਸੱਸ ਸਹੁਰੇ ਨੂੰ ਰੋਟੀ ਤੁਹਾਨੂੰ ਪਤਾ ਸਵੇਰੇ ਹਨਾ ਚਾਰ ਵਜੇ ਤੁਹਾਨੂੰ ਪਤਾ ਤੁਸੀਂ ਆਪ ਲੇਡੀਜ਼ ਹੋ ਹਨਾ ਕ ਹਾਊਸ ਵਾਈਫ ਓ ਕਿੰਨੇ ਵਜੇ ਉਠਣਾ ਪੈਂਦਾ ਚਲੋ ਹੈ ਉਹ ਵੀ ਉੱਠ। ਹੁੰਦੀ ਸੀ ਫੇਰ ਚਲੋ ਹੁਣ ਹੁਣ ਲਾ ਕੇ ਗਈ ਆ ਉਹ ਪੰਦਰਾਂ ਕੁ ਦਿਨ ਉੱਥੇ ਉਰੇ ਆ ਕੇ ਉਹ ਆਰਾਮ ਨਾਲ ਉੱਠਦੀ ਸੀ ਹੁਣ ਘਰੇ ਗਈ ਮੈਂ ਕਿਹਾ ਹਾਂ ਭੈਣੇ ਕਿਵੇਂ ਕਹਿੰਦੀ ਬਸ ਪੁੱਛ ਲ ਕਹਿੰਦੀ ਉਹੀ ਰੂਟੀਨ ਸ਼ੁਰੂ ਹੋ ਗਈ ਹੈ ਕਹਿੰਦੀ ਮੌਤ ਪੈਂਦੀ ਹੈ ਕਹਿੰਦੀ ਹੁਣ ਤਾਂ ਉੱਠਣ ਚ ਕਹਿੰਦੀ ਤੇਰੇ ਕਹਿੰਦੀ ਘਰੇ ਆ ਕੇ ਤੇ ਆਰਾਮ ਨਾਲ ਆਪਦੇ ਘਰੇ ਤਾਂ ਰੇਚ ਸੀ ਕਿਸੇ ਵੀ ਜਦੋਂ ਮਰਜੀ ਉੱਠੋ ਵੀ ਕੰਮ ਕਰਨ ਵਾਲਾ ਹੈਗਾ।
ਹਾਂ ਹਾਂਜੀ ਹਾਂਜੀ ਉਹੀ ਹੈ ਨਾ ਫੇਰ ਜ ਜਿਹੜੀ ਰੋਟੀਨ ਬਣੀ ਹੁੰਦੀ ਵਧੀਆ ਲ ਲੱਗਦੀ ਆ। ਆਪਣ ਸਾਰਾ ਕੁਛ ਸੈੱਟ ਹੋ ਜਾਂਦਾ ਥੋੜੇ ਕੁ ਦਿਨ ਹੀ ਔਖਾ ਲੱਗਦਾ ਕੋਈ ਵੀ ਇਦਾਂ ਕੰਮ ਕਰਨਾ ਜਾਂ ਆਪਣੀ ਰੂਟੀਨ ਨੂੰ ਬਦਲਣਾ ਥੋੜ੍ਹਾ ਦਿਨ ਹੀ ਲੱਗਦੇ ਆ ਔਖੇ
ਹਾਂਜੀ
ਨੀ ਹਾਂਜੀ ਉਹੀ ਹੈ ਨਾ
ਬੰਦੇ ਦਾ ਦੇਖੋ ਸਰੀਰ ਹਾਂਜੀ ਬੰਦੇ ਦਾ ਸਰੀਰ ਵੀ ਤਾਂ ਹੀ ਤੰਦਰੁਸਤ ਹੈ ਜੇ ਚੰਗੀ ਰੂਟੀਨ ਹੋਵੇ ਚੰਗਾ ਉਹਦਾ ਜ਼ਿੰਦਗੀ 'ਚ ਉਹਦਾ ਖਾਣ ਪਾਣਾ ਹੋਵੇ ਚੰਗਾ ਉਹਦਾ ਹਨ ਨਾ ਸਾਰਾ ਸਿਸਟਮ ਵਧੀਆ ਵਧੀਆ ਹੋਵੇ।
ਹਾਂਜੀ ਹਾਂਜੀ ਹੋਰ ਆਪਾਂ ਨਾ ਥੋੜਾ ਜਿਹਾ ਥੋੜਾ ਵ ਵ ਕੁੱਝ ਖਾਣ ਪੀਣ ਦਾ ਵੀ ਆਲਸ ਕਰ ਜਾਂਦੇ ਆਹ ਚੀਜ਼ ਬਣਾਉਂਦੇ ਮਾਰੇ ਕਹਿੰਦੇ ਚੱਲ ਕੁੱਝ ਨੀ ਜੋ ਪਿਆ ਖਾ ਲੋ
ਹਾਂ ਜੋ ਪਿਆ ਹਰ ਹੁਣ ਖਾ ਕੇ ਫੇਰ ਅਸੀਂ ਬਸ ਬੈੱਡ ਵੇਖਦੇ ਹਾਂ ਵੀ ਬਸ ਬੈੱਡ ਮਿਲਦੇ ਜਿਵੇਂ ਤੁਸੀਂ ਨਾ ਪੁਰਾਣੇ ਬਜ਼ੁਰਗਾਂ ਦੇਖੋ ਕਿੰਨੀ ਸੋਹਣੀ ਸਿਹਤ ਰਹਿੰਦੀ ਸੀ ਕਿਉਂਕਿ ਖਾ ਕੇ ਉਹ ਸੈਰ ਕਰਨ ਜਾਂਦੇ ਸੀ ਅਤੇ ਰੋਟੀ ਤੋਂ ਬਾਅਦ ਉਹ ਪਾਣੀ ਪੀਂਦੇ ਸੀ। ਅਸੀਂ ਤਾਂ ਆਪਦੀ ਰੂਟੀਨ ਬਸ ਫੋਨ ਦੇਖ ਕੇ ਅੱਜ ਦੇ ਮੈਂ ਮੇਰੇ ਤਾਂ ਆਪ ਇੰਨਾ ਬੁਰਾ ਹਾਲ ਹੈ ਹੁਣ ਮੈਂ ਫੋਨ ਦੇਖ ਕੇ ਰੋਟੀ ਖਾਂਦੀ ਹੁੰਦੀ ਆ। ਮੇਰੇ ਹਜ ਈ ਨੀ ਹੁੰਦੀ ਜਦੋਂ ਤੱਕ ਮੈਨੂੰ ਫੋਨ ਨਾਲ ਦਿਖ ਜੇ ਮੈਂ ਉਹ ਚ ਜੇਠਾ ਲਾਲ ਦੇਖਾਂ
ਸਾਰਿਆਂ ਨੂੰ ਆਦਤ ਆ ਸਾਡੇ ਵੀ ਬੱਚਿਆਂ ਨੂੰ ਜੇਠ ਲਾਲ ਲਾ ਕੇ ਉਹਨਾਂ ਨੇ ਰੋਟੀ ਖਾਣੀ। ਜੋ ਮਰਜ਼ੀ ਹੋ ਜਾੇ ਜੇ ਆਪ
ਪੈਣੀ ਆ ਬਟ ਹੱਟ ਉਹਨਾਂ ਦੀ ਰੋਟੀ ਇੱਕ ਛੱਡ ਦੇਣੀ ਜਦੋਂ ਤੱਕ ਫੋਨ ਨਹੀਂ ਮਿਲਣਾ ਵੀ ਇੰਨਾ ਦੇਖ ਕੇ ਮਤਲਬ ਉਹਈ ਹੈ ਨਾ ਆਦਤ ਖਰਾਬ ਹੋਈ ਹੈ ਹੁਣ ਹੌਲੀ ਹੌਲੀ ਸੁਧਰੂਗੀ ਹੁਣ ਦੇਖਦੇ ਹਾਂ ਜੇ ਸੁਧਰੂਗੀ ਕੋਸ਼ਿਸ਼ ਤਾਂ ਕਰਦੇ ਹਾਂ
ਹਾਂਜੀ ਹਾਂਜੀ ਉਹ ਸਾਰਿਆਂ ਨੂੰ ਆਤਾ ਜੇ ਬੇਟਾ ਵੱਡਾ ਵੀ ਹੈ ਛੋਟਾ ਵੀ ਇਹਨਾਂ ਨੂੰ ਵੀ ਆਦਤ ਹੈ ਜੇਠਾ ਲਾਲ ਲਾ ਕੇ ਇਹਨਾਂ ਰੋਟੀ ਖਾਣੀ ਜੋ ਮਰਜ਼ੀ ਹੋ ਜੇ ਜੇ ਲਾਈਟ ਨਹੀਂ ਹੈਗੀ ਤਾਂ ਫੇਰ ਵੀ ਮੋਬਾਈਲ ਤੇ ਲਾ ਕੇ ਫਿਰ
ਹਾਂਜੀ ਹੁਣ ਦੇ ਹੁਣ ਛੋਟੇ ਬੱਚਿਆਂ ਦੀ ਜਿਵੇਂ ਰੂਟੀਨ ਹੈ ਹੁਣ ਮਾਮਾ ਦੇਖਿਆ ਜੰਮਦੀਆਂ ਬਾਦ ਚ ਨੇ ਫੋਨ ਪਹਿਲਾਂ ਫੜਾ ਦਿੰਦੀਆਂ ਨੇ ਜਵਾਕਾਂ ਨੂੰ ਹੁਣ ਉਹਨਾਂ ਨੇ ਜੇ ਰੋਣਾ ਜਦੇ ਫੋਨ ਕੁਝ ਕਰਨਾ ਜਦੇ ਫੋਨ ਵੀ ਤੁਸੀਂ ਵਧੀਆ ਰੂਟੀਨ ਬਣਾਓ ਨਾ ਬੱਚੇ ਨੂੰ ਚੰਗੇ ਪਾਸੇ ਲਾਓ ਬੱਚਾ ਤਦੇ ਵਧੀਆ ਉਹ ਜਾਂਦਾ ਅੱਗੇ ਲਾਈਫ 'ਚ
ਹੂੰ ਪਰ ਅੱਜ ਕੱਲ੍ਹ ਦੇ ਬੱਚੇ ਜੰਮਦੇ ਹੀ ਫੋਨ ਮੰਗਦੇ ਆ ਕਹਿੰਦੇ ਸਾਨੂੰ ਫੋਨ ਤਾਂ ਤਾਂ ਅਸੀ ਜੂੜੀ ਤਾਂ ਕਰਾਉਣੀ ਅਸੀ ਰੋਟੀ ਤਾਂ ਖਾਣੀ ਐਂ ਹੁੰ ਦ ਤਾਂ ਆਹ ਹਾਂ
ਹਲੇ ਮਾਵਾਂ ਨੂੰ ਫੋਨ ਨੀ ਆਉਂਦਾ ਇਨਾ ਚਲਾਉਣਾ ਜਿੰਨਾ ਜਵਾਕ ਨੂੰ ਆਉਂਦਾ ਫੋਨ ਚੈ
ਸਾਨੂੰ ਅੱਜ ਤੱਕ ਨੀ ਇੰਨਾ ਆਉਂਦਾ ਜਿੰਨ ਕ ਸਾਥੋਂ ਛੋਟੇ ਛੋਟੇ ਬੱਚੇ ਚਲਾ ਲੈਂਦੇ ਆ
ਹੁਣ ਮੇਰੀ ਮੰਮੀ ਦੀ ਇੰਨੀ ਉਮਰ ਜਾ ਚੁੱਕੀ ਆ ਫੋਟੀ ਫਾਈਵ ਦੇ ਹੋ ਗਏ ਨੇ ਅਸੀਂ ਹੁਣ ਤਿੰਨ ਚਾਰ ਸਾਲ ਹੋ ਗਏ ਹੁਣ ਦਿੱਤਾ ਸੀ ਵਿਚਾਰਿਆਂ ਨੂੰ ਫੋਨ ਕਹਿੰਦੇ ਲੈ ਮੈਨੂੰ ਤਾਂ ਹੁਣ ਹੁਣ ਵੀ ਨੀ ਉਹ ਉਂਗਲੀਆਂ ਜਿ ਮਾਰੀ ਜਾਂਦੇ ਨੇ ਉਹ ਕਿਸੇ ਨੂੰ ਫੋਨ ਲੈਣਾ ਵੀ ਸਾਨੂੰ ਕਹਿੰਦੇ ਨੇ ਮੈਂ ਵੀ ਮੰਮੀ ਨਹੀਂ ਸਿੱਖ ਵੀ ਟਾਈਮ ਚੇਂਜ ਹੋ ਗਿਆ ਵੀ ਟਾਈਮ ਦੇ ਨਾਲ ਸਭ ਨੂੰ ਢਲ਼ਨਾ ਪੈਂਦਾ ਵੀ ਤੂੰ ਵੀ ਚੇਂਜ ਕਰ ਲ ਆਪਦੀ ਰੋ ਟੀ ਨੂੰ ਛੱਡ ਦੇ ਕੀਪੈਡ ਹੁਣ ਫਿਰ ਪਾਪਾ ਨੂੰ ਵੀ ਲੈ ਕੇ ਦਿੱਤਾ ਉਹਨਾਂ ਨੂੰ ਵੀ ਲੈ ਕੇ ਦਿੰਦਾ ਵਿਚਾਰੇ ਫਿਰ ਹੁਣ ਉਹ ਨੀ ਹੁਣ ਉਹ ਯੂਟਿਊਬ ਤੇ ਆਪਦੀ ਪੁਰਾਣੀ ਮਾਨਕ ਦੀਆਂ ਕਲੀਆਂ ਪਤਾ ਨੀ ਕੀ ਕੀ ਸੁਣਦੇ ਰਹਿੰਦੇ ਮੈਂ ਕਿਹਾ ਚਲੋ ਵਧੀਆ ਤੁਹਾਡਾ ਵੀ
ਆਹੋ ਨਾਲੇ ਯੂਟਿਊਬ ਤੇ ਅੱਜ ਕੱਲ੍ਹ ਸਾਰਾ ਕੁਛ ਆਉਂਦਾ ਨਵੇਂ ਨਵੇਂ ਖਾਣੇ ਸਿੱਖਣੇ ਨਵੀਂ ਨਵੀਂ ਚੀਜ਼ਾਂ ਸਖ ਣੀ ਅੱਜ ਕੱਲ੍ਹ ਤਾਂ ਬਹੁਤ ਇਹ ਵਿਆ ਵਾ ਏਦਾਂ
ਹਾਂਜੀ।
ਹਾਂ ਜੋ ਕੁੱਝ ਤੁਹਾਨੂੰ ਨਹੀਂ ਬਣਾਉਣਾ ਆਉਂਦਾ, ਨਹੀਂ ਕਰਨਾ ਆਉਂਦਾ, ਯੂਟਿਊਬ ਖੋਲੋ ਬਣਾ ਦੇਖੋ ਤੇ ਬਣਾ ਲੋਓ। ਅੱਜ ਕੱਲ ਤਾਂ ਔਖਾ ਹੀ ਨੀ ਕੋਈ ਸਿੱਖਣਾ ਨਹੀਂ ਤਾਂ ਅੱਗੇ ਲੋਕੀ ਕਿੰਨੇ ਕਿੰਨੇ ਦਿਨ ਕੋਰਸ ਕਰਦੇ ਰਹਿੰਦੇ ਸੀ, ਛੇ ਛੇ ਮਹੀਨੇ ਖਾਣਾ ਬਣਾਉਣ ਦੇ ਆਉਂਦਾ ਬਣਾਉਣ ਤਾਂ ਅੱਜ ਕੱਲ੍ਹ ਦੇ ਲੋਕੀ ਮਿੰਟਾਂ ਵਿੱਚ ਸਭ ਕੁੱਛ ਉੱਧਰ ਸਿੱਖ ਲੈਂਦੇ ਐ।
ਹਾਂਜੀ ਹੁਣ ਦੇਖੋ ਪਿੰਡਾਂ ਚ ਤਾਂ ਚਲੋ ਫਿਰ ਵੀ ਵਧੀਆ ਰੂਟੀਨ ਹੈਗੀ ਹੈ ਹੈ ਨਾ ਸਭ ਦੀ ਸ਼ਹਿਰਾਂ 'ਚ ਤਾਂ ਬਾਲਾ ਬੁਰਾ ਹਾਲ ਹੈ ਉਹਨਾਂ ਨੇ ਤਾਂ ਜੇ ਉਹਨਾਂ ਨੇ ਉਹਨਾਂ ਨੇ ਤਾਂ ਕੁੱਝ ਖਾਣਾ, ਜੇ ਉਹਨਾਂ ਨੂੰ ਖਾਣਾ ਉਹਨਾਂ ਨੇ ਬਣਾਣਾ ਨੀ ਘਰੇ ਉਹਨਾਂ ਨੇ ਔਡਰ ਕਰਨਾ ਸਿੱਧਾ ਈ ਉਹਨਾਂ ਦੇ ਜਵਾ ਕਦੀ ਰੂਟੀਨ ਸਹੀ ਨੀ ਉਹਨਾਂ ਦੀ, ਖੁਦ ਦੀ ਰੂਟੀਨ ਸਹੀ ਨੀ, ਜਿੱਥੇ ਉਹਨਾਂ ਜਿੱਥੇ ਸੌਣ ਦਾ ਟਾਈਮ ਜੱਥੇ ਉਹ ਜਾਗਦੇ ਨੇ ਜਿੱਥੇ ਜਾਗਣਾ ਉੱਥੇ ਸੁਣਦੇ ਨੇ ਜਦੋ ਸਾਡਾ ਪਿੰਡਾਂ ਚ ਐਵੇਂ ਤਾਂ ਹੈ ਵੀ ਚਲੋ ਕੋਈ ਨੀ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਬਟ ਰੂਟੀਨ ਸਹੀ ਹੈ‌‌।
ਹਾਂਜੀ ਹਾਂਜੀ।
ਸਵੇਰ ਸਵੇ ਹੈ ਨਾ ਪਿੰਡਾਂ ਦੀ ਉਹ ਸਵੇਰ
ਹਾਂ ਪਿੰਡਾਂ ਤੋਂ ਲੋਕੀ ਸਵੇਰੇ ਤੜਕੇ ਹੀ ਉੱਠ ਪੈਂਦੇ ਆ।
ਹਾਂ ਜੀ ਘਾਹ ਕੁੰਡਾ ਲੈ ਕੇ ਆਉਣਾ‍, ਪਸੂਆਂ ਨੂੰ ਚਾਰਾ ਪਾਉਣਾ, ਦੁੱਧ ਚੋਣਾ
ਹਾਂਜੀ, ਹਾਂਜੀ, ਹਾਂਜੀ। ਕਿਉਂ ਅੱਗੇ ਪਿੰਡਾਂ ਚ ਲੋਕੀ ਸਵੇਰੇ ਕਹਿਣਾ ਮੁਰਗਾ ਬੋਲਦਾ ਤੇ ਲੋਕੀ ਲੋਕਾਂ ਨੂੰ ਉੱਠ ਕੇ ਬਹਿ ਜਾਣਾ ਐ।
ਹਾਂਜੀ।
ਚਾਰ ਵੱਜ ਗ ਉੱਠ ਪੋ। ਅੱਜ-ਕੱਲ, ਅੱਜ-ਕੱਲ ਦੇ ਸ਼ਹਿਰਾਂ ਦੇ ਬੱਚੇ ਸੌਂਦੇ ਹੀ ਚਾਰ ਵਜੇ ਐ।
ਹਾਂ, ਸਹੀ ਗੱਲ ਆ ਫੋਨਾਂ ਨੇ ਰੂਟੀਨ ਦੇ ਉੱਤੇ ਹੈ ਨਾ ਵੀ ਬਸ ਬਸ ਵਧੀਆ ਰੂਟੀਨ ਬਣਾਉਣੀ ਚਾਹੀਦੀ ਹੈ ਹਰ ਕਿਸੇ ਨੂੰ ਆਪਣੀ ਤਧ ਏ ਜ਼ਿੰਦਗੀ ਸਫਲ ਹੈ।
ਹਾਂਜੀ, ਹਾਂਜੀ।
ਚਲੋ ਠੀਕ ਹੈ ਜੀ ਫਿਰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਓਕੇ।